ਹੈਲੋ
ਹੈ ਹੈਲੋ ਹਾਂਜੀ ਭਾਅ ਜੀ ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਐ
ਬਸ ਵਧੀਆ ਵਧੀਆ ਤੁਸੀਂ ਸੁਣਾਓ ਕੀ ਹੈ।
ਹੂੰ ਹੂੰ
ਬਸ ਮੈਂ ਕੰਮ ਤੇ, ਕੰਮ ਕਰ ਰਿਹਾ ਸੀ ਮੈਂ ਤਾਂ ਓਫਿਸ ਦਾ। ਤੇ, ਨਾਲ ਨਾਲ ਆਪਣਾ ਕਾਲ ਤੁਹਾਡੇ ਨਾਲ। ਤੁਸੀਂ ਸੁਣਾਓ ਕੀ ਕਰਦੇ ਤੁ।
ਬਸ ਕੁਛ ਨੀ ਯਾਰ ਮੇਰੇ ਫੀ ਸੀਗਾ ਮੈਂ ਸੋਚਿਆ ਚਲੋ, ਤੁ ਨਾਲ ਗੱਲ ਹੀ ਕਰ
ਅੱਛਾ ਅੱਛਾ ਚਾ ਉਹ ਵਧੀਆ ਹੋ ਜਾਂਦਾ, ਹੋਰ ਮੌਸਮ ਕਿਵੇਂ ਓਥੇ।
ਮੌਸਮ ਠੀਕ ਹੈ ਯਾਰ ਵੀੇਰੇ, ਗਰਮੀ ਮ ਬਹੁਤ ਜ਼ਿਆਦਾ।
ਅੱਛਾ ਜੀ।
ਹੈ।
ਗਰਮੀ ਤਾਂ ਮੈਂ ਵੀ ਮੇਰੇ ਹੁਣ ਦੋ ਤਿੰਨ ਦਿਨ ਬਾਹਰ ਗਿਆ ਸੀ ਕਿਤੇ ਮਤਦੇ ਫਰਾਈਡੇ ਉਹ ਵੀ ਫਿਰ ਬਣਾਉਣ ਗਏ ਸੀ ਕਿਥੇ ਚਲੇ ਗਏ ਸੀ ਆਪਾਂ ਉੱਥੇ ਤਾਂ ਬਹੁਤ ਜ਼ਿਆਦਾ ਗਰਮੀਰਤੱ ਸੀਮਤ ਲੱਗੀ। ਤੁਸੀਂ ਮਤਲਬ ਕਿ ਬਾਹਰ ਨਿਕਲੋਗੇ ਤਾਂ ਗਰਮੀ ਨੀ ਗਰਮੀ ਏਸੀ ਤੋਂ ਬਿਨਾਂ
ਬਿਲਕੁਲ ਬਿਲਕੁਲ ਮਤਲਬ ਕੀ ਹੈ ਆਪਾਂ, ਅੱਜ ਜਿਹੜਾ ਹੈ। ਨਾ ਮਤਲਬ ਕਿ ਆਪਾਂ ਕਦੋਂ ਵੀ ਬਾਹਰ ਨਿਕਲ ਸਕਦੇ ਸੀਗੇ, ਹੁਣ ਇਹੋ ਜਿਹਾ ਉਹ ਕੋਈ ਟਾਈਮ ਨਹੀਂ ਰਹਿ ਗਿਆ ਗਾ, ਹੁਣ ਤੇ ਮੰਨ ਲਓ ਸ਼ਾਮ ਨੂੰ ਜਿਵੇਂ ਸ਼ਾਮ ਨੂੰ ਪੰਜ ਵਜੇ ਤੋਂ ਬਾਅਦ ਹੀ ਬਾਹਰ ਨਿਕਲਿਆ ਜਾਂਦਾ।
ਓ ਤਾਂ ਹੈ ਈ ਵੀਰੇ। ਮਤਲਬ ਗਰਮੀ ਇੰਨੀ ਜ਼ਿਆਦਾ ਹੋ ਗਈ ਆ, ਨਹੀਂ ਤਾਂ ਮੀਂਹ ਵੀ ਅੱਜ ਕੱਲ੍ਹ ਬਹੁਤ ਘੱਟ ਪੈ ਰਹੇ ਆ। ਮੈਨੂੰ ਸਮਝ ਨੀ ਆਉਂਦੀ ਕਿਉ। ਪਰ ਜੇ ਤੁਸੀਂ ਉੱਤਰਾਖੰਡ ਵੱਲ ਵੇਖੋ ਹਾਂ ਉੱਤਰਾਖੰਡ ਵੱਲ ਤਾਂ ਬਹੁਤ ਜ਼ਿਆਦਾ ਮੀਂਹ ਪੈ ਰਹੀ ਆਪਣੇ ਇੱਥੇ ਘੱਟ ਪੈ ਰਹੇ ਆ।
ਜਿੰਨੇ ਵੀ ਪਹਾੜੀ ਇਲਾਕੇ ਆ ਨਾ ਇੱਧਰ ਅਕਸਰ ਆਏ ਦਿ ਹੀ ਮੀਂਹ ਪਏ ਰਹਿੰਦੇ ਆ ਤਾਂਈ ਉਹ ਮਤਲਬ ਏਰੀਆ ਠੰਡਾ ਆ।
ਹਾਂ।
ਆਪਣੇ ਆਪ ਬਹੁਤ ਰੇਅਰ ਜਾਂ ਵਿੱਚੋਂ ਮੰਨ ਲਓ ਕੋਈ ਇੱਕ- ਇੱਕ ਅੱਧਾ ਤਾਂ ਮੰਨ ਜਾਂ ਅੱਧਾ ਮੰਨ ਮੰਨ ਲੋ ਮੀਂਹ ਆਉਣਾ ਹੁੰਦਾ ਠੀਕ ਹੈ ਤੇ ਹੁਣ ਤਾਂ ਉਹ ਵੀ ਨੀ ਪੈ ਰਹੇ ਗੇ।
ਹਾਂ ਉਹ ਤਾਂ ਹੈ ਈ। ਹੁਣ ਅਸੀਂ ਮਤਲਬ ਕਿ ਐਪ ਤੇ ਨਾ ਰੋਜ਼ ਦਿਖਾ ਦਿੰਦਾ ਵੀ ਮੀਂਹ ਪੈਣਾ- ਮੀਂਹ ਪੈਣਾ- ਮੀਂਹ ਪੈਣਾ। ਜਦੋਂ ਅਸੀ ਦੇਖੀ ਵਾ ਤੇ ਮੀਂਹ ਪੈਂਦਾ ਨਹੀ
ਦੇਖੋ ਪ੍ਰਕਿਰਤੀ ਦੀ ਜਿਵੇਂ ਮੰਨ ਲ ਲੋਕ ਪ੍ਰਕਿਰਤੀ ਨਾਲ ਖਿਲਵਾੜ ਕਰ ਰਹੇ ਹੈ ਨਾ। ਉਵੇਂ ਪ੍ਰਕਰਤੀ ਕਰ ਰਹੀ ਆ ਮਤਲਬ ਕਿ ਮੌਸਮ ਖ਼ਰਾਬ ਹੋ ਜਾਂਦਾ ਬੱਦਲ ਬਣ ਜਾਂਦੇ ਆ ਫੁੱਲ ਇੱਕ ਵਾਰ ਤਾਂ ਐ ਅੰਧੇਰੇ ਅੰਗੂ ਕਰ ਦਿੰਦਾ ਕਿ ਹਾਂ ਬ ਬਹੁਤ ਤਗੜੀ ਬਾਰਿਸ਼ ਆਊਗੀ।
ਹੂੰ
ਬਟ ਫੇਰ ਉਹ ਵੀ ਬੱਦਲ ਵਾਪਿਸ ਖਿਲਰ ਜਾਂਦੇ ਆ ਮੀਂਹ ਆਉਂਦਾ ਹੀ ਨੀ ਗਾ।
ਹਾਂ ਸਹੀ ਕਹਿ ਰਹੇ ਈ ਤਈ ਕਿ ਜਾਵ ਮਤਲਬ ਜਾਵਾ ਉਹ ਜਿੱਥੇ ਆਪਾਂ ਘੁੰਮਣ ਗਏ ਸੀ ਉੱਥੇ ਵੀ ਐਂਏਂ ਸੀ ਉਥੇ ਬਦਲ ਪੂਰਾ ਦਿਨ ਬਣਿਆ ਹੋਇਆ। ਤੇ ਜਦੋਂ ਮੀਂਹ ਦੀ ਵਾਰੀ ਆਣੀ ਤੇ ਮੀਂਹ ਪੈਂਦਾ ਹੀ ਨੀ ਜੀ। ਐ ਲੱਗਦਾ ਵੀ ਪਤਾ ਨੀ ਕੀ ਚਲੋ।
ਕੀ ਕਹਿੰਦੇ ਨੇ ਤੇ ਫੇਰ ਮਤਲਬ ਕਿ ਦੇਖੋ ਜੋ ਬੀਜਾਂਗੇ ਆਪਾਂ ਉਹੀ ਖਾਵਾਂਗੇ। ਜਿਸ ਹਿਸਾਬ ਨਾਲ ਪ੍ਰਕਿਰਤੀ ਨਾਲ ਮੰਨ ਲੋ ਆਪਾਂ ਕਰ ਰਹੇ ਆ ਦਰੱਖਤ ਵੱਢ ਰਹੇ ਆ ਹਨਾ ਜੋ ਕਰ ਨ੍ਹੀਂ ਰਹੇ ਗੇ।
ਹਾਂ।
ਨਾ ਮਤਲਬ ਲੋਕ ਭਾਸ਼ਣ ਦਿੰਦੇ ਆ ਕਿ ਬੰਦੇ ਨੂੰ ਪੇੜ ਲਗਾਉਣੇ ਚਾਹੀਦੇ ਆ।
ਹਾਂ
ਗੱਲ ਪਤਾ ਕੀ- ਕੀ ਆ ਜਿਹੜੇ ਪੇੜ ਲੱਗੇ ਹੋਏ ਆ ਉਹਨਾਂ ਨੂੰ ਤਾਂ ਬਚਾ ਲੋ।
ਹਾਂ ਉਹ ਤਾਂ ਹੈ ਹੀ ਉਹ ਤਾਂ ਵੱਢੀ ਜਾਂਦੇ ਨੇ ਸਾਰੇ ਖਾਲੀ ਕਰੀ ਜਾਂਦੇ ਨੇ ਇੰਡਸਟਰੀਆ ਬਣੀ ਜਾਂਦੀਆਂ ਨੇ। ਫਲੈਟਸ ਬਣੀ ਜਾਂਦੇ ਕੱਟ- ਕੱਟ ਕੇ ਜੰਗਲ ਕੱਟ -ਕੱਟ ਕੇ
ਮੰਨ ਲਓ ਅੱਜ ਆਪਾਂ ਕੋਈ ਪੇੜ ਲਗਾਉਂਣੇ ਆ ਘੱਟ ਤੋਂ ਘੱਟ ਦਸ ਸਾਲ ਪੰਦਰਾਂ ਸਾਲ ਉਹਦੀ ਕੇਅਰ ਕਰਨੀ ਪਊਗੀ ਫੇਰ ਕਿਤੇ ਜਾ ਕੇ ਉਹ ਇੱਕ ਪੇੜ ਬਣਦਾ।
ਹਾਂਜੀ ਉਹ ਤਾਂ ਹੈ ਹੀ ਵੀਰੇ
ਜਾਂ ਮਤਲਬ ਕਿ ਦੇਖੋ ਮੰਨ ਲਓ ਕਿ ਅੱਜ ਆਪਾਂ ਕੋਈ ਪੇੜ ਲਗਾ ਤਾ ਠੀਕ ਹੈ ਅੱਜ ਅੱਜ ਆਪਾਂ ਮੰਨ ਲਓ ਇੱਕ ਸਕੀਮ ਕਰ ਲਈ ਚਾਰ ਦੋਸਤਾਂ ਨੇ ਕਿ ਅੱਜ ਯਾਰ ਆਪਾਂ ਦੱਸ ਪੰਦਰਾਂ ਮੰਨ ਲਓ ਪੇੜ ਲਗਾਤੇ ਆਪਣਾ- ਆਪਣਾ ਸਿਰਫ ਕੰਮ ਉਹ ਪੇੜ ਲਗਾਉਣ ਦਾ ਨੀਂਗਾ, ਉਹਨਾਂ ਨੂੰ ਪਾਣੀ ਦੇਣਾ ਉਹਨਾਂ ਨੂੰ ਮਤਲਬ, ਇੱਕ ਵਾਰੀ ਚਾਲੂ ਕਰਨਾ ਕਿ, ਹਾਂ ਉਹ ਤੁਰ ਪੈਣ ਉਸ ਤੋਂ ਬਾਅਦ ਤੇ, ਉਹ ਜੜਾਂ ਤੋਂ ਆਪ ਹੀ ਪਾਣੀ ਲੈਣ ਲੱਗ ਜਾਂਦੇ ਆ, ਬਟ ਇੱਕ ਵਾਰੀ ਆਪ ਆਪਾਂ ਉਹਨਾਂ ਨੂੰ ਥੋੜਾ ਚਾਲੂ ਕਰਨਾ
ਤੋਰਨਾ ਹੀ ਪੈਂਦਾ, ਉਹ ਤਾਂ ਫੇਰ
ਮਤਲਬ ਕਿ ਹੁਣ ਆਹ ਦੇਖੋ ਆ ਜਿਹੜੇ- ਜਿਹੜੇ ਵੀ ਮਤਲਬ ਕੈਂਪ ਵਗੈਰਾ ਲਾਉਂਦੇ ਆ ਹਨਾ। ਜਿਹੜੇ ਦਰੱਖਤਾਂ ਦੇ ਵੀ, ਅੱਜ ਮਤਲਬ, ਇੰਨੇ ਸੌ, ਇੱਥੇ ਦਰੱਖ਼ਤ ਲਾਤੇ ਆ, ਇੰਨੇ ਦੋ ਸੌ, ਪੰਜ ਸੌ, ਦਰੱਖ਼ਤ ਲਾਤੇ, ਉਹ ਲਾ ਤਾਂ ਦਿੰਦੇ ਆ ਬਟ ਉਹ-ਉਹਨਾਂ ਦਾ ਕੋਈ ਪਾਣੀ ਦਾ ਵਵਸਥਾ ਨਹੀਂ ਕਰਦੇ, ਕੋਈ ਉਹਨਾਂ ਨੂੰ ਤੋਰਦੇ, ਹਾਂ।
ਉਹ ਤਾ ਹੈ, ਉਹ ਦੋਂ ਬਾਅਦ ਪਾਣੀ-ਪੂਣੀ ਤਾਂ ਕੋਈ ਦਿੰਦਾ ਹੀ ਨਹੀਂ। ਜ਼ਿਆਦਾ ਹੋਵੇ ਨਾ ਮਤਲਬ ਕਿ, ਪੂਰਾ ਜੇ ਤੁਸੀਂ ਮੰਨਲੋ ਦੱਸ ਦਰੱਖ਼ਤ ਵੀ ਲਾਏ ਆ, ਉਹਨਾਂ ਨੂੰ ਪਾਣੀ ਦੇਣ ਜੋਗਾ ਵੀ ਤਾਂ ਬੰਦਾ ਰੱਖੋ ਨਾ ਨਾਲ। ਜੇ ਲਾਹ ਦਿੱਤੇ, ਤੇ ਉਹ ਤੋਂ ਬਾਅਦ ਫਾਇਦਾ ਕੀ ਮਤਲਬ ਜਾਂ ਤਾਂ ਇਹਨਾਂ ਦਿਨਾਂ ਵਿੱਚ ਲਾਓ। ਜਦੋਂ ਮੀਂਹ ਪੈਣੇ ਨੇ। ਚਲੋ, ਜਦੋਂ ਬੂਟਾ ਤੋਰ ਹਾਂ, ਨਹੀਂ ਤਾਂ ਤੁਸੀਂ ਸੁੱਕੇ ਲਾਈ ਜਾਂਨੇ ਓ ਉਹਦਾ ਫਾਇਦਾ ਕੀ।
ਹਾਂਜੀ, ਉਹੀ ਤੇ ਗੱਲ ਐ ਨਾ ਹਾਂਜੀ, ਕੀ ਮੰਨ ਲਓ ਅਸੀ ਸਰਕਾਰਾਂ ਵਗੈਰਾ ਮਤਲਬ ਜਿੰਨੇ ਉਹ ਪਾਸ ਕਰ ਦਿੰਦੀਆਂ, ਉਹਨਾਂ ਨੇ ਤੇ ਪਾਸ ਕਰਤੇ ਮੰਨ ਲਓ ਸਰਕਾਰ ਨੇ ਬਿੱਲ ਪਾਸ ਕਰਤਾ, ਕਿ ਵੀ ਹਾਂ ਬਈ ਦੱਸ ਹਜ਼ਾਰ ਪੇੜ ਲਗਾਉਣਾ ਠੀਕ ਐ, ਉਹ ਦਸ ਹਜ਼ਾਰ ਪੇੜ ਲਗਾ ਵੀ ਦੇਣਗੇ ਉਹ ਕੋਈ ਗੱਲ ਨੀਗੀ, ਬਟ ਉਹ ਦੱਸ ਹਜ਼ਾਰ ਦੇ ਵਿੱਚੋ, ਸੌ ਪੇੜ ਵੀ ਕਾਮਯਾਬ ਨੀ ਹੁੰਦਾ, ਸੋ
ਨਾ-ਨਾ, ਹੁੰਦਾ ਹੀ ਨਹੀ। ਮਰਜਾਂਦੇ ਆ ਸਾਰੇ, ਧੁੱਪ ਇੰਨੀ ਜ਼ਿਆਦਾ, ਵੈਦਰ ਇੰਨਾ ਖਰਾਬ ਹੋ ਜਾਂਦਾ।
ਮੰਨ ਲਓ ਵੀ ਇੱਕ ਵਾਰੀ ਹੁਣ ਆਪਾਂ ਲਗਾਤਾ, ਲਗਾਕੇ ਇੱਕ ਪਾਣੀ ਪਾਤਾ, ਉਸ ਤੋਂ ਬਾਅਦ ਉਸ ਮੰਨ ਲਓ ਜਗ੍ਹਾ ਕੰਨੀ, ਕੋਈ ਵੀ ਨਹੀਂ ਜਾਂਦਾਗਾ।
ਹਾਂ, ਉਹੀ ਤਾਂ।
ਭੁਲ ਗਏ, ਹਾਂ।
ਜਾਂ ਤਾ ਤੁਸੀਂ ਮੰਨ ਲਓ ਵੀ, ਹਾਂਜੀ। ਵੀ, ਹੈ ਇੱਕ ਬੰਦਾ, ਚਾਹੇ ਇੱਕ ਦਰਖਤ ਹੀ ਲਾਦੇ ਬਟ ਉਹਨੂੰ ਪੂਰਾ, ਰਿਸਪੋਂਸੀਬਲ ਹੋਕੇ ਲਾਵੇ।
ਆਹੋ।
ਵੀ, ਹਾਂ। ਕੇਅਰ ਵੀ ਕਰਨੀ ਆ, ਕਿ ਮੰਨਲੋ ਮੰਨਲੋ ਮੇਰਾ ਮੰਨਣਾ ਇਹ ਆ ਮੈਂ, ਆਪਦੇ ਫਰੈਂਡ ਸਰਕੱਲ'ਚ ਵੀ ਗੱਲ ਕੀਤੀ ਸੀਗੀ। ਜੇ, ਮੈਂ ਤੁਹਾਨੂੰ, ਦੱਸ ਰਿਹਾਂ, ਕੀ ਆਪਾਂ ਇੱਕ, ਇੱਕ-ਇੱਕ ਬੂਟਾ ਚੁਣ ਲਈਏ ਕੋਈ ਵੀ, ਮੰਨਲੋ ਪੇੜ, ਹਨਾਂ। ਵੀ, ਉਹ, ਆਪਾ ਲਾਵਾਂਗੇ ਤੇ ਉਹਨੂੰ, ਆਪਦੇ ਵਾਂਗੁ ਰੱਖਣਾ, ਮਤਲਬ ਕਿ ਏ ਬੂਟਾ ਆਪਣੀ ਲਾਈਫ ਸਮਝ ਲੀਏ।
ਹਾਂ।
ਜੇ ਵੀ, ਉਹ ਆਪਾਂ-ਆਪਾਂ ਸਿਰਫ, ਪੂਰੀ ਲਾਈਫ ਦੇ ਵਿੱ ਚ, ਨਾ ਇੱਕ ਹੀ ਬੂਟਾ ਕਾਮਯਾਬ ਕਰਤਾ ਨਾ, ਮੰਨਲਾ, ਇਹ ਦਰੱਖਤ ਬਣ ਗਿਆ ਤੇ, ਆਪਣਾ ਜੀਵਨ ਸਮਝ ਤੋਂ, ਬਾਹਰ ਹੋਗਿਆ।
ਹਾਂ। ਉਹ ਤਾਂ ਹੈਹੀ, ਮਤਲਬ ਕਿ, ਜੇ ਆਪਾਂ ਉਹਨੂੰ ਪਰਵਿਸ਼ ਕਰਤੀ, ਤੇ ਉਹ ਅਗਲੇ ਪਤਾ ਨੀ ਕਿੰਨੇ ਸਾਲਾਂ ਤਕ ਚੱਲੂਗਾ। ਹੋਰ ਓਹੀ ਨਾ, ਜਿਦਾਂ ਅ, ਆ ਜੇ ਕਹੀਏ ਆਪਾਂ, ਇਹਨਾਂ ਦਰੱਖਤਾ ਦੀ ਤਾਂ ਉਮਰ, ਹੀ ਬਹੁਤ ਹੁੰਦੀ ਹੈ, ਜਿਵੇਂ ਪੜਦਾ, ਪੀਪਲ ਦਾ ਅਅ ਦਰੱਖ਼ਤ ਲਾ ਲਓ, ਯਾ ਬੋਡ ਦਾ ਲਾ ਲਓ। ਨਿੰਮ ਹੋ ਗਈ, ਇਹ ਸਭ ਤੋਂ ਵਧੀਆ ਬੁ ਟੇ ਨੇ, ਮਤਲਬ ਕਿ ਇਹਨਾਂ ਨੇ, ਚੌਵੀ-ਘੰਟੇ ਔਕਸੀਜਨ ਵੀ ਦੇਈ ਜਾਣੀ, ਮਤਲਬ, ਨਈ ਤੇ ਬਾਕੀ ਦਰੱਖਤ ਤਾਂ ਰਾਤ ਨੂੰ, ਜਿਵੇਂ ਕਾਰਬਨ ਡਾਈਆਕਸਾਈਡ ਲੈਣ ਲੱਗ ਜਾਂਦੇ ਆ, ਪਰ ਇਹ ਆਲੇ, ਜਿਹੜੇ ਬੂਟੇ ਤੇ ਨੇ, ਇਹ ਸਾਰਾ ਦਿਨ ਹੀ, ਆਪਾਂ ਨੂੰ ਮਤਲਬ ਕਿ ਔਕਸੀਜਨ ਐ ਤੁਸੀਂ ਕਦੇ ਪਹਿਲਾਂ? ਸੁਣਿਆ ਹੋਣਾ, ਕਿ ਮਤਲਬ ਜੇ ਤੁਸੀਂ, ਨੀਮ ਦੇ ਥੱਲੇ ਸੌਉਂਣੇ ਹੋ ਤਾਂ ਨਿਮ ਦੇ ਓ ਨਿਮ, ਪਹਿਲਾਂ ਆਪਣਾ ਪਿੰਡਾਂ ਵਿੱਚ ਨਾ, ਅਸੀਂ ਨਾਨਕੇ ਜਾਂਦੇ ਹੁੰਦੇ ਸੀ। ਤੇ ਸਾਡੇ, ਅਹ ਨਾਨਕੇ ਪਿੰਡ ਕੋਲ, ਨਿੰਮ ਲੱਗੇ ਹੁੰਦੀ ਸੀ। ਜੇ ਉਹਦੋਂ ਥੱਲੇ ਅਸੀਂ ਮੰਜੀ ਤੇ ਸੌਂ ਵੀ ਜਾਂਦੇ ਸੀ। ਨਾ ਦੁਪਹਿਰੇ ਰਾ ਦੁਪਹਿਰੇ ਮਤਲਬ ਦੁਪਹਿਰ ਵੇਲੇ ਤਾਂ ਪਿੰਡਾਂ ਵਿੱਚ, ਸਾਰੇ ਤਕਰੀਬਨ ਸੌਂਦੇ ਹੀ ਸੀਗੇ। ਕਿਉਂਕਿ, ਸਵੇਰੇ ਛੇਤੀ ਉੱਠਦੇ ਸੀ। ਤੇ ਉਹਦੇ ਵਿੱਚ, ਨਾ ਮਤਲਬ ਕਿ, ਆਪਣੇ ਆਪਣੀ ਬੋਡੀ ਵਿੱਚੋਂ ਹੀ ਹੋਣਾ ਸਾਹਾਂ, ਦੇ ਵਿੱਚ ਜਿਵੇਂ ਕੜੱਤਣ, ਆ ਜਾਂਦੀ ਸੀ। ਉਹ ਤਾਂ ਆ ਜਾਂਦੀ ਸੀਗੀ ਕਿਉਂਕਿ, ਕੀ ਕਹਿੰਦੇ ਆਪਣਾ, ਵੀ ਉਹ ਉਹ ਉਹ ਪੇੜ ਤਾਂ ਆਪਾਂ ਨੂੰ ਉਹ ਸਾਹ, ਉਹਦੇ ਉਹਦੇ ਤੋਂ ਵੀ ਮਿਲਦਾ ਸੀ, ਜ਼ਿਆਦਾ ਤੇ ਉਹਦੇ ਨਾਲ, ਵਧੀਆ ਰਹਿੰਦਾ ਸੀ, ਸਰੀਰ ਦੀਆਂ ਬਿਮਾਰੀਆਂ ਵੀ, ਘੱਟ ਲੱਗਦੀਆਂ ਸੀ। ਅੱਜ ਕੱਲ, ਇਹ ਤਾਂ ਕੁੱਛ ਹੈ ਹੀ ਨਹੀਂ, ਬਿਮਾਰੀਆਂ ਘੇਰੀਆਂ ਜਾਂਦੀਆਂ, ਸਾਰਿਆ ਨੂੰ
ਹਾਂ ਹਾਂ ਮਤਲਬ ਉਹੀ ਗੱਲ ਹੈ ਨਾ ਪੇੜ, ਲਾ ਨਈ ਰਹੇ
ਹਾ
ਮਤਲਬ ਕਿ ਮੈਂ, ਸੋ ਮਤਲਬ ਸੋਚ ਰਿਹਾ, ਬਸ ਮੈਂ ਸਟਾਟ ਕਰਨਾ, ਹੈਣਾ ਵੀ ਲੋਕੇਸ਼ਨ, ਵਗੈਰਾ ਸਭ ਕੁਛ ਦੇਖੀ ਹੋਈ ਆ, ਬਸ ਮੈਂ ਮਤਲਬ ਨਰਸਰੀ ਚ ਬੂਟਾ ਲਿਆ ਕੇ, ਲਾਉਣਾ ਈ ਆ। ਮੈਂ ਵੀ ਅਹ ਸੋਚਿਆ ਸੀਗਾ, ਪਿੱਪਲ ਦਾ ਪੇੜ ਸੋਚਿਆ ਸੀਗਾ, ਕਿਉਂਕਿ, ਵੀ ਇਹ ਹਨ ਕਿ ਮਤਲਬ ਉਹ ਸਟਰੋਂਗ ਜ਼ਿਆਦਾ ਹੁੰਦੇ ਸੀ, ਜੜਾਂ ਬਹੁਤ ਸਟਰੋਂਗ ਹੁੰਦੀਆਂ, ਬਸ ਆਪਾਂ ਨੂੰ ਥੋੜਾ ਜਿਹਾ, ਮੰਨ ਲੋ, ਯਾਰ ਵੀ ਦਸ ਸਾਲ ਵੀ ਨੀ ਉਹ ਮੰਗਦੇ, ਆਪਣੇ ਤੋ, ਸਿਰਫ ਆਪਾਂ, ਮੰਨ ਲੋ ਛੇ ਸੱਤ ਮਹੀਨੇ, ਉਹਨੂੰ ਚੰਗੀ, ਕੇਅਰ ਕਰਤੀ ਨਾ, ਰੈਗੂਲਰ ਬੇਸ ਤੇ ਮੰਨ ਲਓ ਵੀ, ਉਹਨੂੰ ਦੇਖ ਲਿਆ, ਹੈਨਾ ਉਹ ਛੇ ਕੁ ਮਹੀਨਿਆਂ ਦੇ ਵਿੱਚ ਹੀ, ਮਤਲਬ ਆਪਦਾ ਵਧੀਆ ਹੋ ਜਾਂਦਾ ਉਸ ਤੋਂ ਬਾਅਦ, ਤੇ ਉਹਨੂੰ ਕੋਈ ਉਹ ਨੀ ਗੀ, ਹਾਂ
ਹਾਂ, ਮਤਲਬ ਕਿ ਇਹਨਾਂ ਦਾ ਬੂਟੇਆਦਾ ਤਾਂ ਦਾ, ਏਹੀ ਹੈ ਨਾ ਚੱਕਰ ਤੇ ਪਿੱਪਲ ਤਾਂ, ਤੁਸੀਂ ਦੇਖੋ ਕਿਤੇ ਵੀ ਉਗ ਜਾਂਦਾ, ਪਿੱਪਲ, ਬੋੜ ਤਾਂ, ਐਵੇ ਹੀ ਉਗ ਜਾਂਦੇ ਨੇ। ਕਿਉਂਕਿ, ਜਿਵੇਂ ਚਿੜੀਆਂ ਉਹਨਾਂ ਦੇ ਬੀਜ ਬੂਜ ਖਾਂਦੀਆਂ ਅਹ ਤੇ ਔ ਅਪਣੇ ਆਪ ਈ ਉਗਦੇ, ਬਸ
ਤੇ ਓਹੀ ਗਲ, ਏਨਾ ਦੀ ਕੁਝ ਜਾਦਾ ਐ, ਕੈਅਰ ਤਾਂ ਭਾਲਦੀ ਨੀ ਗੀ ਹੋਰ ਹਾਂ, ਮਨ ਲੋ ਜਿਨੇ ਫਲਾਂ ਵਗੈਰਾ ਆਲੇ ਬੂਟੇ ਐ, ਏ ਤੇ ਚਲੋ ਮਤਲਬ, ਏਨਾਂ ਨੂ ਥੋੜਾ ਟਾਈਮ ਟੂ ਟਾਈਮ ਦੇਖਣਾ ਪੈਂਦਾ
ਆ ਜੇੜੇ ਦੂਸਰੇ ਪੇੜ ਐ, ਏਨਾਂ ਨੂ ਤਾਂ ਮਤਲਬ ਸਿਰਫ਼ ਇੱਕ ਵਾਰੀ ਆ ਲਾਉਣਾ ਈ ਆ, ਥੋੜਾ ਚਾਲੂ ਹੀ ਕਰਨਾ ਆ ਏ ਤਾਂ ਬਾਦ ਵਿੱਚ ਆਪੇ ਆਪ ਹੀ ਹੋ ਜਾਂਦੇ ਆ।
ਨਹੀ ਤੂਸੀ ਵਧੀਆ ਸੋਚ ਰੇ ਓ, ਔਣ ਆਲੇ ਦਿਨਾਂ ਚ ਤੂਸੀ ਪੀਪਲ ਖਰੀਦੋ ਮੈਂ ਤਾਂ ਕੈਨਾ ਤੇ, ਚਾਹੇ ਖਰੀਦ ਕੇ ਲਾ ਦੋ, ਚਾਹੇ ਫੇਰ ਓਧਰ ਜਿਵੇਂ ਲਗਿਆ ਹੁੰਦਾ ਵੀ, ਐਵੈਂ ਜਿਵੇਂ ਅਪਣੀ ਛਤਾਂ ਤੇ ਲਗ ਜਾਂਦਾ ਜੇ ਕਿਤੇ ਹੋਰ ਲਗ ਜਾਂਦਾ, ਔ, ਔ ਜਿਵੇਂ ਕੈਨੇ ਆ ਹਾਂ, ਵੀ ਔ ਨੂ, ਔ ਨੂੰ ਯਾ ਇਧਰੋ ਉਧਰੋ ਕਰਕੇ ਤੇ, ਯਾ ਤਾਂ ਨਵਾਂ ਈ ਲੈਣਾ ਚਾਈਦਾ ਪੀਪਲ ਕੈਂਦੇ ਪੱਟਣਾ ਵੀ ਨੀ ਚਾਈਦਾ ਹੈਗਾ ਤੇ ਨਵਾਂ ਈ ਲੋ ਤੇ ਉਹ ਵਧੀਆ ਵਾ ਹੀ, ਲੈ ਕੇ ਤੇ ਓਦਾ ਕਾਰ ਸਕਦੇ ਆਾਂ ਵਧੀਆ ਤਰੀਕੇ ਨਾਲ ਅਪਾਂ
ਇਵੇਂ ਹੋ ਜਾਂਦਾ ਨਾ, ਕਿ ਆਪਾਂ ਜਿਵੇਂ ਮਨ ਲੋ ਆਪਦੀ ਜੇਬ ਚੋਂ ਪੈਸੇ ਲਾਵਾਂਗੇ ਤੇ ਫੇਰ ਥੋੜਾ ਆਪਾਂ ਨੂ ਵੀ ਫੀਲ ਹੋਊਗਾ ਹੈਨਾ ਕਿ ਵੀ ਯਾਰ ਪੈਸੇ ਲਾਏ ਆ, ਕੇਅਰ ਕਰਨੀ ਬਣਦੀ ਆ, ਓ ਕੈਂਦੇ ਨਾ ਫ੍ਰੀ ਦੀ ਚੀਜ ਦੀ ਕਦਰ ਨੀ ਹੁੰਦੀ ਗੀ, ਬੰਦੇ ਨੂ
ਹਾਂ, ਉਹ ਤਾਂ ਹੈ ਈ ਸਈ ਕਹਿ ਰੇ ਔ, ਫ੍ਰੀ ਦੀ ਚੀਜ ਫੇਰ ਐਂਈ ਹੋ ਜਾਂਦਾ ਯਾਰ, ਛੱਡ ਪਰਾਂ
ਪੈਸੇ ਅਪਣੇ ਕੋਲੋਂ ਲਗੇ ਹੋੁਣ, ਫੇਰ ਐਂ ਹੁੰਦੈ ਦਿਲ ਦੁਖਦਾ, ਯਾਰ ਪੈਸੇ ਲਾਏ ਆ
ਆਂ ਆਂ
ਆਕੀ ਕੋਈ ਨੀ ਵਾਹਿਗੁਰੂ ਕਰਨਗੇ ਕਿਰਪਾ, ਆਪਦੇ ਅਲੋ ਤੇ ਦੇਖੋ ਪੂਰੀ ਕੋਸ਼ਿਸ਼ ਕਰਦੇ ਆਂ
ਆਪ ਵੀ ਕਰ, ਕੋਸ਼ਿਸ਼ ਤਾਂ ਕਾਰਨੀ ਚਾਈਦੀ ਕਹਿੰਦੇ ਜੀ ਇਨਸਾਨ ਨੂ ਕੋਸ਼ਿਸ਼ ਕਰਦੇ ਰਹਿਣਾ ਚਾਈਦਾ ਓਦੇ ਨਾਲ ਈ ਸਬ ਵਧੀਆ ਰਹਿੰਦਾ ਵਾ। ਤੇ ਕੋਸ਼ਿਸ਼ ਕਰਨਾ ਈ ਹਟ ਜਾਂਦਾ ਫੇਰ ਤਾਂ, ਬਸ ਕਿਆ।
ਠੀਕੇ ਸਸ਼੍ਰੀ ਕਾਲ।